ਹੈਲੋ।
ਸਤਿ ਸ਼੍ਰੀ ਅਕਾਲ ਜੀ।
ਹੈਲੋ
ਸਤਿ ਸ਼੍ਰੀ ਅਕਾਲ ਜੀ।
ਹੈਲੋ ਹਾਂਜੀ ਸਤਿ ਸ਼੍ਰੀ ਅਕਾਲ ਪਾਜੀ। ਹੈਲੋ-ਹੈਲੋ ਹਾਂਜੀ ਆ ਰਹੀ ਪਾਜੀ ਆਵਾਜ਼ ਹਾਂ ਹਾਂਜੀ ਅੱਛਾ ਹੋਰ ਠੀਕ-ਠਾਕ ਪਾਜੀ ਸਤਿ ਸ੍ਰੀ ਅਕਾਲ। ਹ ਹੋਰ ਸਭ ਘਾਰ ਘਾਰ ਠੀਕ ਨੇ ਸਭ
ਹਾਂਜੀ ਸਾਰੇ ਠੀਕ ਨੇ।
ਅੱਛਾ ਜੀ ਬਸ ਅਸੀਂ ਵੀ ਵਧੀਆ ਹਾਂਜੀ ਹੋਰ ਬਸ ਵਿਹਲੇ ਬੈਠੇ ਸੀਗੇ। ਕਿੰਦਾ ਚਲੋ ਪਾਜੀ ਨਾਲ ਗੱਲ ਕਰ ਲਈਏ ਬੜਾ ਟਾਈਮ ਹੋ ਗਿਆ। ਗੱਲ ਨੀ ਹੋਈ ਹੂੰ ਚਲੋ ਹੋਰ ਦੱਸੋ ਤੁਸੀਂ ਹੈਂ ਬਸ ਹੁਣੇ ਵਿਹਲੇ ਹੋਏ ਸੀਗੇ। ਹਾਂਜੀ। ਹੋਰ? ਹੋਰ ਅੱਛਾ ਤੁਸੀਂ ਦੱਸੋ ਹੁਣ ਟਾਈਮ ਦਾ ਸਾਡੇ ਵੀ ਮੈਨੇਜਮੈਂਟ ਦਾ। ਕਿਸ ਤਰ੍ਹਾਂ ਹੋਣਾ ਚਾਹੀਦਾ ਸਾਡੇ ਲਈ ਟਾਇਮ ਦਾ ਮੈਨੇਜਮੈਂਟ ਕਰਨਾ ਹੋਵੇ ਤੇ
ਬਸ ਆਪਣਾ ਟੈਮ-ਟੇਬਲ ਬਨਲੋ ਬਈ ਮੈਂ ਇਹ ਟੈਮ ਤੇ ਇਹ ਕੰਮ ਕਰਨਾ-
ਹੂੰ-ਹੂੰ-ਹੂੰ।
ਜ਼ਿਆਦਾ ਆਲਸੀ ਨਾ ਹੋ ਬਸ ਇਹ ਈ ਏ ਟਾਇਮ ਹਾਂਜੀ।
ਟਾਈਮ ਵੀ ਸਾਨੂੰ ਵਧੀਆ ਕਰਨਾ ਚਾਹੀਦਾ ਸਾਨੂੰ ਤਨਾਮ ਨਾਲੋਂ ਵੀ ਹਾਂ ਕਦਰ ਕਰਨੀ ਚਾਹੀਦੀ ਹੈ ਸਾਡਾ ਤਨਾਵ ਵੀ ਘੱਟ ਕਰਦਾ।
ਜ ਅੱਜ-ਅੱਜ ਤੁਸੀਂ ਅੱਜ ਅੱਜ ਤੁਸੀਂ ਅ ਟਾਈਮ ਦੀ ਕਦਰ ਕਰੋਗੇ ਟਾਈਮ ਫਿਰ ਬਾਅਦ
ਹਾਂ ਹਾਂਜੀ-ਹਾਂਜੀ-ਹਾਂਜੀ ਅਸੀਂ ਜਿਵੇਂ ਘੱਟ ਸਮੇਂ ਵਿੱਚ ਵੀ ਜ਼ਿਆਦਾ ਤੇ ਵਧੀਆ ਕੰਮ ਵੀ ਕਰ ਸਕਦੇ ਹਾਂ ਟਾਈਮ ਦੀ ਕਦਰ ਕਰਾਂਗੇ ਤੇ ਤੇ ਠੀਕ ਹੈ ਨਾ ਹਾਂ ਤੇ ਸਾਨੂੰ ਤਨਾਵ ਤੋਂ ਵੀ ਮੁਕਤ ਮੁਕਤੀ ਮਿਲਦੀ ਏ ਯਾਣੀ ਤਨਾਵ ਦੂਰ ਕਰਦਾ ਸਾਡਾ।
ਅਗਰ ਤੁਸੀਂ ਅੱਜ ਆਪਣੇ ਸਰੀਰ ਤੇ ਧਿਆਨ ਦੋਗੇ ਥੋੜ੍ਹਾ ਤਾਂ ਹੀ ਤੁਹਾਨੂੰ ਕੱਲ ਵਧੀਆ ਰਿਜ਼ਲਟ ਮਿਲੇਗਾ ਅੱਜ ਤੁਸੀਂ ਅੱਜ ਤੁਸੀਂ ਆਪਣਾ ਕੰਮ ਵਗੈਰਾ ਸਟਾਰਟ ਕਰੋਗੇ ਸ਼ੁਰੂ ਕਰੋਗੇ ਤਾਂ ਹੀ ਤਾਨੂੰ । ਕੱਲ ਵਧੀਆ ਰਿਜਲਟ ਮਿਲੇਗਾ ਹੁਣ ਇਹ ਕਹਿ ਕੇ ਕਿ ਬਾਈ ਮੈਂ ਇਹ ਕਹਿ ਕੇ ਕੇ ਬਈ ਮੈਂ ਕੱਲ ਕਰਨਾ ਕੱਲ ਕਰਨਾ ਫੇਰ ਤਾਂ ਫੇਰ ਤਾਂ ਕੱਲ ਠੀਕ ਨੀ ਹੈਗਾ।
ਹਾਂ ਉਹੀ ਤੇ ਜੇ ਅਸੀਂ ਕਵਾਗੇ, ਸਾਡੇ ਕੋਲ ਸਮੇਂ ਦੀ ਘਾਟ ਹੈਗੀ ਆ। ਅਸੀਂ ਨਈ ਕਰ ਸਕਦੇ, ਉਹ ਫੇਰ ਨਿਰਨੇ ਵੀ ਅਸੀਂ ਸਹੀ ਨੀ ਲੈ ਸਕਦੇ। ਸਾਡਾ ਆਤਮ ਵਿਸ਼ਵਾਸ ਵੀ ਨੀ ਵੱਧੇਗਾ।
ਇਹ ਤਾਂ ਗੱਲ ਏ
ਹਾਂ ਉਹ ਤੇ ਹੈ ਇ ਹੈ ਬਸ ਏਦਾਂ ਹੀ ਆ, ਸਮੇਂ ਵੀ ਸਾਨੂੰ ਪੂਰਾ ਕਰਨਾ ਚਾਹੀਦਾ। ਸਮੇਂ ਦੀ ਕਦਰ ਕਰਨੀ ਚਾਹੀਦੀ ਐ ਸਾਨੂੰ ਹਨਾ।
ਹਾਂ, ਚਲੋ ਜੇ ਕਦਰ ਕਰਾਂਗੇ ਸਾਡਾ ਕੰਮ ਵੀ ਆਸਾਨ ਹੋ ਜਾਏਗਾ ਕਰਨ ਦਾ, ਕੰਮ ਕਦਰ ਕਰਾਂਗੇ ਟਾਈਮ ਦੀ ਤੇ
ਹਾਜੀ ਤੇ ਫੇ ਵੈਸੇ ਤਾਂ ਹੈਗਾ ਬਈ ਜ਼ਿਆਦਾ ਤੋਂ ਜ਼ਿਆਦਾ ਇਹਦੀ ਕਦਰ ਕਰੋ। ਜਿਹੜੇ ਬੰਦੇ ਨੇ ਅਦੀ ਕਦਰ ਕਰ ਲਈ, ਉਹ ਤਾਂ ਕਾਮਯਾਬ ਹੋ ਗਿਆ। ਜਿੰਨੇ ਕਿਹਾ ਬਈ ਮੈਂ ਕੱਲ ਕਰਾਂਗਾ, ਪਰਸੋਂ ਕਰਾਂਗਾ ਫੇਰ ਫੇਰ ਤਾਂ ਦਿੱਕਤ ਏ।
ਦਿੱਕਤ ਹਾਂਜੀ, ਉਹ ਤੇ ਹੈ ਇ ਐ ਬੋਤ ਦਿੱਕਤ ਹੁੰਦੀ ਐ। ਕਈ ਹੈਗੇ ਨੇ ਐਸੇ ਜਿਹੜੇ ਬਿਲਕੁਲ ਨੀ ਕਦਰ ਹੀ ਨਹੀਂ ਕਰਦੇ, ਕੋਈ ਕੰਮ ਨੀ ਕਰਦੇ, ਕੁਛ ਨੀ ਕਰਦੇ ਵਿਹਲੇ ਘੁੰਮਦੇ ਰਹਿੰਦੇ ਨੇ, ਉਹਨਾਂ ਨੂੰ ਕੋਈ ਵੈਲਿਊ ਨੀ ਹੈ ਟਾਈਮ ਦੀ।
ਐਸ ਗੱਲ ਏ, ਕਈ ਹੁੰਦੇ ਨੇ ਬਾਰਾਂ ਕਈ ਹੁੰਦੇ ਨੇ ਬਾਰਾਂ-ਬਾਰਾਂ, ਇੱਕ-ਇੱਕ ਵਜੇ ਉੱਠਦੇ ਨੇ। ਜਲਦੀ ਆਪਣਾ ਅੱਧੇ ਤੋਂ ਜ਼ਿਆਦਾ ਕੰਮ, ਉਹ ਕਰੋ।
ਕੰਮ ਹਾਂਜੀ, ਟਾਈਮ ਤੇ ਉੱਠੋ। ਟਾਈਮ ਤੇ ਸਾਰੇ ਕੰਮ ਹੋਣਗੇ, ਸਵੇਰੇ ਜਲਦੀ ਉਠਾਂਗੇ ਸਾਰਾ ਹਾਂਜੀ-ਹਾਂਜੀ।
ਸਵੇਰੇ ਉੱਠੋ, ਪਾਰਕ ਜਾਓ, ਜਿੰਮ ਜਾਓ।
ਹਾਂਜੀ, ਹੋਰ ਉਹ ਤੇ ਹੈ ਗੁਰਦੁਆਰੇ, ਮੰਦਿਰ ਜਾਓ। ਆਪਣਾ ਨਹਾ ਧੋ ਕੇ ਟਾਈਮ ਟੂ ਟਾਈਮ ਉਥੇ ਸਾਰੇ ਕਿਤੇ। ਨਬੜਾਦਾ ਹਾਂਜੀ-ਹਾਂਜੀ। ਹਾਂਜੀ, ਉਹ ਤੇ ਹੈ ਹੀ ਐ।
ਫਿਰ ਬਾਅਦ ਤੁਹਾਨੂੰ ਰੈਸਟ ਕਰਨ ਨੂੰ ਵੀ ਮਿਲ ਜਾਂਦਾ। ਸ਼ਾਮੀ ਏ ਦੁਪਰੇ
ਟਾਈਮ ਸਿਰ, ਅਸੀਂ ਸਾਰਾ ਕੰਮ ਸਵੇਰੇ ਉੱਠਾਂਗੇ ਜਲਦੀ ਹੋਏਗਾ ਤਾਂ ਰੈਸਟ ਤੇ ਆਪੇ ਮਿਲੇਗੀ ਫਿਰ ਟਾਈਮ ਟੂ ਟਾਈਮ ਹੋ ਜਾਏਗਾ ਤੇ ਸਾਡਾ। ਸ਼ਾਮ ਨੂੰ ਵੀ ਸਾਨੂੰ ਮਿਲ ਜਾਂਦੀ ਏ, ‌ ਰੈਸਟ ਤੇ
ਠੀਕ ਆ, ਠੀਕ ਆ।
ਹੈਲੋ, ਆਵਾਜ਼ ਨੀ ਆ ਰਹੀ ਭਾਜੀ ਤੁਹਾਡੀ।
ਹੈਲੋ।
ਹਾਂਜੀ-ਹਾਂਜੀ, ਆ ਰਹੀ ਹੁਣ।
ਹੂੰ।
ਚਲੋ ਹੋ ਹੋਰ ਬਸ ਵਧੀਆ-ਵਧੀਆ, ਤੁਸੀਂ ਸੁਣਾਓ ਘਰ ਠੀਕ ਨੇ ਸਭ। ਮੰਮੀ ਪਾਪਾ, ਹਾਂਜੀ ਹੋਰ ਕੀ ਕਰ ਰਹੇ ਸੀ ਤੁਸੀਂ।
ਬਸ ਜੀ, ਮੈਂ ਫੋਨ ਹੀ ਚਲਾ ਰਿਹਾ ਸੀ।
ਅੱਛਾ-ਅੱਛਾ।
ਡੇ ਥੋੜੀ ਦੇਰ ਪਹਿਲੇ ਮੈਂ ਜਿੰਮ ਤੋਂ ਹੋ ਕੇ ਆਇਆ।
ਅੱਛਾ-ਅੱਛਾ, ਠੀਕ ਐ ਠੀਕ ਐ। ਹਾਂ, ਮੈਂ ਕਿਹਾ ਚਲੋ ਭਾਜੀ ਨੂੰ ਕਰੀਏ ਯਾਦ ਕਰੀਏ ਭਾਜੀ ਤੇ ਯਾਦ ਨੀ ਕਰਦੇ। ਅਸੀਂ ਫੋਨ ਕਰਕੇ ਹਾਲ-ਚਾਲ ਪੁੱਛੀਏ ਉਹਨਾਂ ਦਾ।
ਹਾਂ-ਹਾਂ, ਐਸੀ ਗੱਲ ਨੀ ਐ।
ਹਾਂਜੀ-ਹਾਂਜੀ।
ਹੋਰ ਸੁਣਾਓ, ਤੁਸੀਂ ਜਿ ਜਿੰਮ ਵਗੈਰਾ ਜਾਂਦੇ ਹੋ।
ਨਈ- ਨਈ ਜਿੰਮ ਨੀ ਜਾਂਦੇ ਅਸੀਂ, ਬਸ ਅੱਜ-ਕੱਲ੍ਹ ਪੇਕੇ ਆਏ ਹੋਏ ਆਂ।
ਅੱਛਾ ਯੋਗਾ ਵਗੈਰਾ ਕਰੀ ਦੀ ਏ।
ਹੈਂ ਥੋੜ੍ਹੀ ਬਹੁਤੀ ਜ਼ਿਆਦਾ ਨੀ।
ਜਿਸ ਲੇ ਟਾਈਮ ਲੱਗ ਗਿਆ ਹਾਂ। ਅੱਜ ਕੱਲ ਵੈਸੇ ਹੀ ਪੇਕੇ ਆਏ ਹੋਏ ਆ ਓਦਾਂ ਹੀ ਨੀ ਕੁੱਛ ਹੁੰਦਾ ਪੇਕੇ ਆ ਕੇ।
ਹੋਰ ਉੱਧਰ ਜਾ ਕੇ ਤਾਂ ਬਸ
ਹਾਂ ਕੁਛ ਨੀ ਕਰਨ ਦੇ ਹੋਰ ਕੀ ਉਹ ਤੇ ਹੈ। ਬਸ ਬੱਚੇ ਵੀ ਆਏ ਦੇ ਉਹ ਆਪਣਾ ਇੰਜੋਏਮੈਂਟ ਕਰ ਰਹੇ ਨੇ ਕਦੀ ਇੱਧਰ ਕਦੀ ਉੱਧਰ। ਹਾਂ ਹਾਂ ਕਦੀ ਪੂਲ ਪਾਰਟੀਆਂ ਕਰ। ਹਾਂਜੀ।
ਨਾਨੀ ਘਰ ਬੱਚੇ ਮਜ਼ੇ ਹੀ ਕਰਨ ਜਾਂਦੇ ਨੇ।
ਜੀ ਹਾਂਜੀ ਹਾਂਜੀ ਹੋਰ ਸਾਲ ਬਾਅਦ ਜਾਣਾ ਹੁੰਦਾ ਉਹਨਾਂ ਨੇ ਵੀ। ਛੁੱਟੀਆਂ ਕੱਟਣ ਨਾਨੀ ਕੀ ਮਜ਼ੇ ਆਉਂਦੇ ਨੇ। ਅਸੀਂ ਵੀ ਫੇਰ ਇਸ ਕਰਕੇ ਹਾਂ ਅਸੀਂ ਵੀ ਫਰੀ ਹੋਏ ਦੇ ਹਾਂ ਇੱਥੇ ਫੇਰ ਘਰ ਜਾ ਕੇ ਕੰਮ ਕੁਮ ਕਰਨੇ ਨੇ ਸਾਰੇ
ਐ ਤਾਂ ਗੱਲ ਏ।
ਹਾਂਜੀ ਹਾਂਜੀ। ਹੋਰ ਤੁਸੀਂ ਦੱਸੋ। ਬਸ ਵਧੀਆ।
ਚਲੋ ਬਸ ਇਹੀ ਟਾਈਮ ਦਾ ਹੀ ਮੈਂ ਤੁਹਾਡੇ ਕੋਲ ਜਾ ਕੇ ਕਰਨਾ ਸੀਗਾ ਕਿ ਵੀ ਕਿਵੇਂ ਕਿਵੇਂ ਸਭ ਕੁਛ ਹੁੰਦਾ ਹੈ ਟਾਈਮ ਦਾ ਥੋੜਾ ਕਿੱਦਾਂ ਮੈਨੇਜ ਕਰੇ ਬਸ।
ਬਸ ਸਵੇਰੇ ਜਲਦੀ ਉੱਠੋ ਆਪਣਾ ਟਾਈਮ ਟੇਬਲ ਬਣਾ ਲੋ ਬਈ ਮੈਂ ਇੰਨੇ ਵਜੇ ਆ ਕੰਮ ਕਰਨਾ।
ਹਾਂਜੀ ਹਾਂਜੀ।
ਇੰਨੇ ਵਜੇ ਮੈਂ ਉੱਠਣਾ ਇੰਨੇ ਵਜੇ ਆ ਕਰਨਾ ਇੰਨੇ ਵਜੇ ਇਹ ਕਰਨਾ। ਤੁਸੀਂ ਟਾਈਮ ਟਾਈਮ ਟੇਬਲ ਬਣਾ ਕੇ ਚੱਲੋਗੇ।
ਹਾਂਜੀ ਹਾਂਜੀ।
ਹਾ ਤੇ ਤੁਹਾਨੂੰ ਸਾਰਾ ਆਸਾਨ ਪਏਗਾ ਸਾਰਾ ਕੰਮ ਆਸਾਨ ਹੋਏਗਾ।
ਹੂੰ ਉਹ ਤੇ ਹੈ ਹੀ ਆ।
ਜੇ ਤੁਸੀਂ ਐਵੇਂ ਕਹੋਗੇ ਬਈ ਅੱਧੇ ਘੰਟੇ ਤੱਕ ਤਾਂ ਫੇਰ ਤਾਂ
ਹਾਂ ਆਲਸ ਕਰਾਂਗੇ ਫੇਰ ਕਿੱਥੇ ਸਾਡੇ ਕੋ ਕੰਮ ਕਰ ਸਕਦੇ ਹਾਂ। ਆਲਸ ਦਾ ਸਭ ਤੋਂ ਵੱਡਾ ਉਹ ਹੈ ਸਾਡਾ ਦੁਸ਼ਮਣ ਕਹਿ ਲਓ ਤੁਸੀਂ ਹਾਂ ਆਲਸ ਹੀ ਦੁਸ਼ਮਣ ਏ। ਆਲਸ ਹੀ ਸਾਰਾ ਕੁਛ ਬਸ ਕੁਛ ਨੀ ਕਰਾਉਂਦਾ ਟਾਈਮ ਟਾਈਮ ਤੇ
ਜਿਹੜਾ ਬੰਦਾ ਆਲਸ ਕਰੇਗਾ ਉਹ ਪਚਤਾਏਗਾ।
ਹਾਂ। ਕੁਛ ਗਰਮੀਆਂ ਨੇ ਉਹਦੇ ਵਿੱਚ ਓਦਾਂ ਹੀ ਆਲਸ ਕਰਦੇ ਨੇ ਸਭ ਏਸੀ ਚੋਂ ਨੀ ਬਾਹਰ ਨਿਕਲਦੇ।
ਅੱਜ ਕੱਲ ਤਾਂ ਏਸੀ ਵੀ, ਅਜ ਕੱਲ ਤਾਂ ਏਸੀ ਨੇ ਵੀ ਕੰਮ ਖ਼ਰਾਬ ਤਾ ਹੈ ਅੱਜ ਕੱਲ੍ਹ ਬੰਦਾ ਏਸੀ ਤੋਂ ਬਗੈਰ ਰਹਿ ਨਹੀਂ ਸਕਦਾ।
ਉਹ ਤੇ ਹੈ ਹੀ ਹੈ ਹੂੰ। ਹੋਰ ਸਭ ਅੱਜ ਕੱਲ੍ਹ ਏਦਾਂ ਹੀ ਹੈ ਹੋਰ ਮੌਸਮ ਕਿੱਦਾਂ ਦਾ ਉੱਥੇ ਤੁਹਾਡੇ।
ਤਾਂ ਬੜੀ ਗਰਮੀ ਹੈ ਬਿਨਾਂ ਅਸੀਂ ਤੋਂ ਰਹਿ ਨੀ ਜਾਂਦਾ।
ਹਾਂ ਸਾਡੇ ਵੀ ਇੱਥੇ ਬੜੀ ਗਰਮੀ ਹੈ। ਉਹ ਤੇ ਹੈ ਗਰਮੀ ਨੇ ਤੇ ਬਹੁਤ ਅੱਤ ਚੱਕੀ ਹੋਈ ਹੈ।
ਇਹ ਤਾਂ ਗੱਲ ਹੈ ਹੁਣ ਤੁਸੀਂ ਗਰਮੀਆਂ ਦੀ ਛੁੱਟੀਆ ਚ ਕਿੱਧਰ ਘੁੰਮਣ ਨੀ ਗਏ।
ਬਸ ਗਏ ਸੀ ਇੱਧਰ ਨਾਲ ਹੀ ਛੋਟੀਆਂ ਛੋਟੀਆਂ ਜਗ੍ਹਾ ਲੱਗਦੀਆਂ ਜਗ੍ਹਾ ਗਏ ਸੀ ਬੱਚਿਆਂ ਨੂੰ ਘੁਮਾਉਣ ਲਈ। ਹਾਂ ਗਰਮੀਆਂ ਚ ਨਿਕਲਣ ਤੇ ਦਿਲ ਨੀ ਕਰਦਾ ਨਾ ਬਾਹਰ।
ਗਏ ਕਿੱਧਰ ਸੀ ਵੈਸੇ।
ਇਹ ਇਧਰ ਜਾਂਦੇ ਆ ਨਾ ਅਸੀਂ ਚਿੰਤਪੂਰਨੀ ਮਾਤਾ ਵੱਲ।
ਮਾਤਾ ਚਿੰਪੁਰਨੀ,
ਹਾਂ ਚਿੰਤਪੁਰਨੀ ਨਾ ਉਸ ਤੋਂ ਪਹਿਲਾਂ ਹੀ ਆਂਦਾ ਕਾਫ਼ੀ ਪਹਿਲਾਂ ਹੀ ਹੈ ਥੋੜਾ ਬਣਿਆ ਹੋਇਆ। ਕੈਫੇ ਹਾਊਸ ਜਤਬਣਿਆ ਹੋਇਆ ਉੱਥੇ ਬੱਚਿਆਂ ਨੂੰ ਲੈ ਗਏ ਸੀ ਘੁਮਾਨ।
ਹਾਂ,
ਹਾਂ ਬੱਚਿਆਂ ਨੇ ਇੰਜੋਏਮੈਂਟ ਕਰਨੀ ਸੀ। ਉੱਥੇ ਝੂਲੇ ਵਗੈਰਾ ਲਏ। ਚਿੰਤਪੁਰਨੀ ਤੇ ਕਾਫੀ ਕਾਫ਼ੀ ਟਾਈਮ ਅਹ ਹੋ ਆਏ ਹੋਏ ਆ ਕਈ ਵਾਰੀ ਗਏ ਆ ਚਿੰਤਪੁਰਨੀ ਵੀ ਨਾ।
ਤੇ ਅੰਬਰਸਰ ਨੀ ਗਏ।
ਅੰਬਰਸਰ ਵੀ ਹੋ ਆਏ ਆ।
ਪਹਿਲਾਂ ਗਏ ਸੀ ਅੰਬਰਸਰ।
ਹਾਂ ਉਹ ਉੱਥੇ ਬੜਾ ਮਜ਼ਾ ਨਜ਼ਾਰਾ ਆਂਦਾ ਅੰਮ੍ਰਿਤਸਰ ਤੇ। ਰਾਤ ਦਾ ਨਜ਼ਾਰਾਂ ਦੇਖੋ ਉੱਥੇ ਜਾ ਕੇ
ਆਪਾਂ ਰਾਤੀ ਜਾਈਦਾ ਹਰ ਸ਼ਨੀਵਾਰ ਰਾਤੀ।
ਅੱਛਾ ਅੱਛਾ ਅਸੀਂ ਵੀ ਰਾਤੀ ਗਏ ਸੀਗੇ ਨਜ਼ਾਰਾ ਆ ਜਾਂਦਾ ਉੱਥੇ ਤੇ ਪਾਲਕੀ ਸਾਹਿਬ। ਬਣਦੀ ਐ ਸਾਰਾ ਕੁਛ ਦੇਖ ਕੇ।
ਪਾਲਕੀ ਸਾਹਿਬ ਤਾਂ ਕਰਨ ਜਾਣੇ ਆ ਆਪਾਂ ਪਾਲਕੀ ਸਾਹਿਬ ਦੇ ਨਾਲ ਅੰਦਰ ਜਾਂਦੇ ਆ।
ਅੱਛਾ ਅੱਛਾ ਠੀਕ ਐ ਠੀਕ ਐ ਹੂੰ, ਚਲੋ ਬਸ ਵਧੀਆ ਵਧੀਆ ਬਸ ਵਧੀਆ ਭਾਜੀ ਤੁਸੀਂ ਦੱਸੋ ਆਪਣਾ
ਅੰਬਰਸਰ ਅੰਬਰਸਰ ਕਿਹੜੇ ਕਿਹੜੇ ਗੁਰਦੁਆਰੇ ਘੁੰਮੇ ਹੋਏ ਓ ਤੁਸੀਂ।
ਅਸੀਂ ਜ਼ਿਆਦਾ ਤਾਂ ਨਹੀਂ ਐ। ਪਰ ਛੋਟੇ ਹੁੰਦੇ ਗਏ ਸੀ ਬੜੀ ਪਹਿਲਾਂ ਛੋਟੇ ਹੁੰਦੇ ਆਨੰਦਪੁਰ ਸਾਹਿਬ ਵੀ ਹੋ ਆਏ ਵੈਸੇ ਤੇ। ਤਰਨ ਤਾਰਨ ਸਾਹਿਬ ਵੀ ਗਏ ਆ ਗੋਇੰਦਵਾਲ ਸਾਹਿਬ। ਮਨੀਕਰਨ ਸਾਹਿਬ ਗਏ ਹੋਏ ਸਾਰੇ ਗੁਰ ਦੁਆਰੇ ਘੁੰਮੇ ਹੋਏ ਨੇ। ਅਸੀਂ ਇੱਕ ਹਜ਼ੂਰ ਸਾਹਿਬ ਤੇ ਪਟਨਾ ਸਾਹਿਬ ਰਹਿ ਗਿਆ।
ਹਾ
ਹਾਂਜੀ ਹਾਂਜੀ ਹਾਂਜੀ ਹਾਂਜੀ ਉੱਥੇ ਵੀ ਜਾਵਾਂਗੇ। ਹਾਂਜੀ ਚਲੋ ਹੋਰ ਸਭ ਠੀਕ ਨੇ ਭਾਜੀ।
ਸਭ ਠੀਕ ਨੇ ਤੁਸੀਂ ਸੁਣਾਓ ਤੁਹਾਡੇ ਘਰ ਸਭ ਠੀਕ।
ਹਾਂਜੀ ਹਾਂਜੀ ਸਭ ਠੀਕ ਨੇ ਸਭ ਠੀਕ ਨੇ ਵਧੀਆ। ਚਲੋਂ ਠੀਕ ਐ ਹਾਂਜੀ ਹਾਂਜੀ। ਹਾਂਜੀ ਓਕੇ ਸਤਿ ਸ਼੍ਰੀ ਅਕਾਲ।
ਠ